ਹੈਲੋ! ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਵਧੀਆ ਹਾਂ ਵਧੀਆ ਠੀਕ ਠਾਕ ਤੁਸੀਂ ਦੱਸੋ।
ਜੀ
ਹਾਂਜੀ ਹੋਰ ਕੀ ਕਰਦੇ ਸੀ।
ਅੱਛਾ ਪਾਣੀ ਪੀਣ ਲੱਗੇ ਸੀ ਅੱਛਾ ਅੱਛਾ ਕਿੰਨਾ ਪਾਣੀ ਪੀ ਲੈਣੇ ਦਿਨ ਚ
ਹਰੇ ਹਾਂ।
ਕਿੰਨਾ ਪਾਣੀ ਪੀ ਲੈਂਦੇ ਹੋ ਪੂਰੇ ਦਿਨ ਚ ਸ਼ਾਮੀ
ਮੈਂ ਬੁਲੈਂਦੀ ਹਾਂ। ਲੀਟਰ ਤਾਂ ਦੀ ਡੇਢ ਕੁ ਪੀਰ ਡੇਢ ਹੋ ਜਾਂਦਾ ਉਹ ਵੀ ਯਾਦ ਰਵੇ ਤਾਂ ਕਰਕੇ। ਉਹ ਵੀ ਗੱਲ ਹੁੰਦੀ ਨਾ ਵੀ ਨੇੜੇ ਤੇੜੇ ਪਿਆ ਹੋਵੇ ਫਿਰ ਹੀ ਕੀਤਾ ਜਾਂਦਾ। ਐਵੇਂ ਦਾ ਨਹੀਂ ਫਿਰ ਸੂਰਤ ਨੀ ਰਹਿੰਦੀ ਪੀਣਾ ਕੇ ਨਹੀਂ ਪੀਣਾ। ਪਿਆਸ ਵੀ ਲੱਗਦੀ ਰਹੇ ਗੱਲਾਂ ਵੀ ਮਨ ਖਾਣ ਨੂੰ ਆਲਸ ਕਰਕੇ ਨਾ ਸਾਰੇ ਮਨ ਖਾ ਜਾਂਦੇ ਆ। ਬਹੁਤ ਮਾੜਾ ਹਾਲ ਹੈ। ਇਸ ਕਰਕੇ ਕੋਈ ਚਾਹੰਦਾ ਹੀ ਨਹੀਂ ਮਿਹਨਤ ਕਰਨਾ। ਹੁਣ ਵੀ ਉੱਠ ਕੇ ਲੈ ਕੇ ਆਈ ਆ ਜਾ ਕੇ ਵੀ ਹੁਣ ਪਿਆਸ ਲੱਗ ਰਹੀ ਨਾ ਪੀਤਾ ਤਾਂ ਬੁਰਾ ਹਾਲ ਹੋਜੂ। ਵੀ ਤਾਂ ਪਿਆਸ ਤਾ ਪਿਆਸ।
ਨਹੀਂ ਯਾਰ ਘੜੇ ਦਾ ਪਾਣੀ ਪੀਊਂਗੀ ਮੈਂ ਤਾਂ ਹੁਣ ਆ। ਮੈਂ ਤਾਂ ਨੀ ਪੀਣਾ ਉਹ ਦੂਜਾ ਪਾਣੀ। ਉਹ ਰੈਫ੍ਰਿਜਰੇਟਰ ਦਾ ਪਾਣੀ ਤਾਂ ਤੰਗ ਕਰਦਾ। ਗਲਾ ਵੀ ਦੁਖਣ ਲੱਗ ਜਾਂਦਾ ਉਹਦੇ ਨਾਲ।
ਪਲ ਤੁਸੀਂ ਨਾਹ ਗੁਨਗਣਾ ਜਾਂ ਪਾਣੀ ਪੀਆ ਕਰੋ ਮਤਲਬ ਗੁਨਗਣਾ ਵੀ ਮਿਕਸ ਜਾ ਕਰਕੇ ਹੁੰਦਾ ਨਾ ਮਾੜਾ ਗਰਮ। ਉਹੋ ਜਿਹਾ ਪੀਆ ਕਰ ਮੈਂ ਵੀ ਉਹੋ ਜਿਹਾ ਘੜੇ ਦਾ ਮਤਲਬ ਬਾਹਲਾ ਤੁਹਾਨੂੰ ਦਿੱਕਤ ਕਰਦਾ ਨਾ ਮਤਲਬ ਬਰਫ਼ ਵਾਲਾ ਪਾਣੀ ਜਮਾ ਠਾਰਾ ਆਇਆ ਹੁੰਦਾ। ਉਹਦੇ ਉਹ ਪੀਣ ਤੋਂ ਬਚਿਆ ਕਰੋ। ਹਾਂ
ਫਿਰ ਤਾਂ ਠੀਕ ਹੈ। ਕੁਛ ਨੀ ਬੱਸ ਚਲੀ ਜਾਂਦਾ ਸੋਚ ਰਿਹਾ ਉਹ ਚਾਰ ਪਾਈਏ ਹੁਣ ਚਾਰ ਪਾਵਾਂ, ਕਿਉਂਕਿ ਫਿਰ ਆਹੀ ਟਾਈਮ ਆ ਫਿਰ ਤਾਂ ਜੂਨ ਮਹੀਨੇ ਤੋਂ ਤੁਹਾਨੂੰ ਪਤਾ ਹੁਣ। ਅੰਬ ਦਾ ਆਚਾਰ ਪਾਵਾਂਗੇ ਬਾਕੀ ਕੱਚੀਆਂ ਅੰਬੀਆਂ ਦਾ ਪਾਵਾਂਗੇ ਚਾਰ।
ਹਾਂ ਬਹੁਤ ਮ ਮੈਂ ਵੀ ਦੇਖੀਆਂ ਬੱਸਾਂ ਚ ਬੁੜੀਆਂ ਦੇ ਹੱਥਾਂ ਚ ਲਿਫਾਫੇ ਫ ਤੇ ਟੋਕੇ ਟੱਕੀ ਫੜੀ ਹੁੰਦੀ ਆ।
ਹਮ ਮੁੱਲ ਦਾ ਆਚਾਰ ਤਾਂ ਨੀ ਅਸੀਂ ਪਾਉਂਦੇ ਹੈਗੇ, ਤਾਂ ਦੂਜਾ ਹੀ ਪਾਵਾਂਗੇ। ਘਰੇ ਲਿਆ ਕੇ ਅੰਬੀਆ।
ਗੋਡੀ ਟੋਕੇ ਨਾ ਕੱਟੋਗੇ?
ਹਾਂ ਉਹ ਹੈਗਾ ਸਾਡੇ ਜਿਹਦੇ ਨਾਲ ਕੱਟਦੇ ਨੇ ਉਹਨੂੰ ਪਤਾ ਨੀ ਕੀ ਕਹਿੰਦੇ ਨੇ ਟੋ- ਕਾ ਤਨਕ ਟੁਕਾ ਕਹਿੰਦੇ ਨੇ?
ਹਾਂ, ਮੈਂ ਵੀ ਕੱਟਿਆ ਹੋਇਆ ਬਹੁਤ ਔਖਾ ਕਟਦਾ ਉਨੂੰ ਮਤਲਬ ਆਪਣੇ ਵਰਗੇ ਜਿਹਦੇ ਕੋਲ ਜ਼ੋਰ ਹੈ ਨੀ ਨਾ ਉਹ ਉਹ ਨਹੀਂ ਘੱਟ ਸਕਦੇ। ਜਿਹਨਾਂ ਕੋਲ ਜੂਗਾ ਬੀਦੀਆਂ ਤਾਂ ਵਹਦੀ ਤੱਕ ਲੜ ਦੇ ਕੰਮ ਵਥੇਰਾ ਕਰਦੇ ਹੱਥ ਵੀ ਸਖ਼ਤ ਏ। ਵੱਡਿਆ ਜਾਓ ਦੋ ਮਿੰਟ ਤੇ
ਹੋ ਹੋ ਠੀਕ ਆ! ਨਹੀਂ ਬੀਬੀ ਨੂੰ ਐਕਸਪੀਰੀਅੰ ਫ ਇਹਨਾਂ ਨੇ ਬਹੁਤ ਚਾਰ ਪਾਏ ਨੇ ਮੰਮੀ ਨੇ ਇਨੇ ਚਾਰ ਪਾਏ ਨੇ ਮੰਮੀ ਉਹ ਪਾਉਂਦੇ ਨੇ ਜਿਆਦਾਤਰ। ਏ ਇਹ ਪਾ ਲੈਣਗੇ ਅਚਾਰ ਆਪੇ। ਮੈਂ ਤਾਂ ਕਿਹਾਂ।
ਵੇਖਣ ਚ ਵੀ ਮਜ਼ਾ ਆਉਂਦਾ ਅਚਾਰ ਜਦੋਂ ਪੈਂਦਾ ਨਾ।
ਹਾਂ ਉਹਦੇ ਚ ਹਾਂ ਉਹ ਸਰੋਂ ਦਾ ਤੇਲ ਪਾ ਕੇ ਉਹਦੇ ਚ ਉਹ ਤੇਲ ਪਾ ਕੇ ਉਹ ਬਹੁਤ ਸਮਾਨ ਪੈਂਦੇ ਬਹੁਤ।
ਫਿਰ ਮਸਾਲੇ ਪਾ ਕੇ ਫੇਰ ਉਹ ਅਚਾਰਚਾਰ ਲੱਗੇਗਾ ਨਾ।
ਹਾਂ ਸਹੀ ਕਿਆ।
ਤੇ ਖਾਂਦਾ ਵੀ ਸਾਰਿਆਂ ਨਾਲ਼ ਜਾਂਦਾ। ਮਜ਼ੇ ਨਾਲ।
ਪਰ ਐਵੇਂ ਵੀ ਹੈਂ। ਵੀ ਹੁਣ ਜਿਵੇਂ ਸਾਡੇ ਪਾਏਂ ਪਏ ਵੀ ਅਚਾਰ ਅੰਬ ਦਾ ਤੇ ਪਤਾ ਨੀਂ ਕ ਕਿੰਨਾ ਚਿਰ ਹੋ ਗਈ ਬਣਾਏ ਨੂੰ ਦੋ ਤਿੰਨ ਸਾਲ ਹੋ ਗਏ।
ਅੰਬ ਦਾ ਅਚਾਰ ਤਾਂ ਤੁਸੀਂ ਪਾਓ ਨਾ। ਅੰਬ ਦੇ ਅਚਾਰ ਬਿਨਾਂ ਮੇਰੀ ਗੱਲ਼ ਸੁਣੋਂ ਗਰਮੀਆਂ ਆਂਉਦੀਆਂ ਨੇਂ। ਆਪਾਂ ਤਾਂ ਚਾਰ ਪਾਉਣੇ ਹਾਂ ਅੰਬ ਦਾ। ਤੁਸੀਂ ਇਹ ਚਾਰ ਤਾਂ ਪਾਓ ਤਾਂ ਕੋਮਨ ਚਾਰ ਨੇ ਤਾਂ ਬੇਸਿਕ ਨੇ। ਤੁਸੀਂ ਹਲੇ ਕਰੇਲੇ ਦਾ ਪਾ ਰੱਖਿਆ ਅਚਾਰ।
ਨਹੀਂ ਮੈਂ ਤੁਹਾਂਨੂੰ ਦੱਸ ਰਹੀਂ ਹਾਂ। ਬੀ ਗ਼ਲਤੀ ਕੀ ਹੋ ਜਾਂਦੀ ਹੈਂ। ਕਿ ਮੱਤਲਬ ਚਾ-ਚਾ ਚ ਵੀ ਹਾਂ, ਖਾਧਾ ਜਾਊ, ਖਾਧਾ ਜਾਊ ਐਂ ਕਰਕੇ ਟੱਬਰ ਵੇਖ ਕੇ ਪਾ ਲੈਂਨੇ ਆਂ ਤੇ ਉਹ ਪਾ ਲੈਣੇ ਦੋ-ਦੋ ਬਾਲਟੀਆਂ ਭਰ ਕੇ ਅਚਾਰ। ਏਡਾ ਅਚਾਰ ਹੋ ਜਾਂਦਾਂ ਤੇ ਹੁਣ। ਵੇਖ ਵੇਖ ਕੇ ਕੁੱਛ ਬੰਦਾਂ ਬਣਾਦਾ ਬਣਾਦਾ ਹੀ ਅੱਕ ਜਾਂਦਾ। ਵੀ ਉਹਨਾਂ ਜੀਅ ਨੀਂ ਕਰਦਾਂ ਖਾਣ ਨੂੰ। ਤੇ ਹੁਣ ਮੈਂ ਦੱਸਦੀ ਤੁਹਾਨੂੰ ਵੀ ਦੋ ਕੁ ਸਾਲ ਹੋ ਗਿਆ ਸਾਡੇ ਅੰਬ ਦਾ ਅਚਾਰ ਬਹੁਤ। ਹਜੇ। ਪਿਆ ਹੋਇਆ ਬਣਿਆ ਹੋਇਆ। ਤੇ ਉਹਨੂੰ ਹੱਥ ਹੀ ਨਹੀਂ ਪੈਂਦਾ ਜਾਂ ਤਾਂ ਤੁਸੀਂ ਮੈਨੂੰ ਭੁੱਲ ਜਾਂਦਾ ਵੀ ਖਾਣਾ ਹੈ ਜਾਂ ਹੈਗਾ ਸੀ। ਤੇ ਮਾੜਾ-ਮਾੜਾ ਕੱਢ ਕੇ ਉਹਨੂੰ ਖਾ ਲਈਦਾ। ਜਾਂ ਤਾਂ ਉਹ ਪਿਆ ਹੀ ਪਿਆ ਹਨਣੇ ਬਸ ਕਦੇ ਕਤਾ ਪਰੌਂਠੇ ਬਣ ਗਏ ਤੇ ਉਹਦੇ ਨਾਲ ਰੱਖ ਖਾਣਾਂ ਤੇ ਯਾਦ ਆ ਗਿਆਂ। ਨਹੀਂ ਤਾਂ ਨਹੀਂ ਉਹ ਕਰੇਲੇ ਦਾ ਚਾਰ ਵੀ ਹੋ ਗਏ ਹਫ਼ਤਾ ਪੰਦਰਾਂ ਦਿਨ ਉਸ ਤੋਂ ਪਹਿਲਾਂ ਕੱਟਿਆ ਸੀ ਫਰਿੱਜ਼ ਚ ਕੱਢ ਕੇ ਉਵੇਂ। ਪਿਆ ਵੀ ਖਾ ਵਈ ਸਾਹਮਣੇ ਚੀਜ਼ ਪਈ ਹੈਂ ਨਾ ਉਹ ਖਾਈ ਜਾਂਦੀ ਹੈਂ। ਫ਼ਿਰ ਕੰਮ ਲੱਗ ਜਾਂਦੀ ਹੈਂ। ਐਂ ਤਾਂ ਜੋੇ ਨੀਰਾਂ ਤੋਂ ਪਾਸੇ ਆ ਤਾਂ ਉਹਦਾ ਚੇਤਾ ਵੀ ਨਹੀਂ ਰਹਿੰਦਾ। ਤੇ ਉਹਦੇ ਕਰਕੇ। ਵੀ ਫੇਰ ਉਹ ਢੱਕਿਆ ਹੀ ਪਿਆ ਫਰਿੱਜ ਚ ਉਹ ਵੀ ਸ਼ੁਰੂਆਤੀ ਦੋ ਦਿਨਾਂ ਚ ਮੈਂ ਖਾਧਾ ਪਾਪਾ ਨੀ ਖਾਧਾ ਮਾੜਾ ਜ ਮੰਮੀ ਮੇਰੇ ਖਾਂਦੇ ਆ ਹੋਰ ਤਾਂ ਦੋ ਤਿੰਨ ਜਿਹੜੇ ਭੈਣ ਭਰਾ ਨੇ ਉਹ ਤੇ ਨੇੜੇ ਹੀ ਨਹੀਂ ਲੱਗਦੇ। ਫਿਰ ਬਸ ਉਹ ਹੁਣ ਪਾਸ ਹੋਰ ਉਹ ਤਾਂ ਹਾਂ ਪਾਸੇ ਹੀ ਪਿਆ ਹੁਣ ਵੀ ਅਚਾਰ ਵੇਖ ਵੇਖ ਕੇ ਨੀ ਆਈ ਕੋਈ ਪਰ ਐਵੇ ਵੀ ਨੀ ਮਾੜਾ ਲੱਗਦਾ ਸਵਾਦ ਲਗਦਾ ਜੇ ਕੋ ਕੋ ਸਬਜ਼ੀ ਨਹੀਂ ਬਣੀ ਤੁਸੀਂ ਉਹ ਜਿਹੜੇ ਜਿਹੜਾ ਵੀ ਅਚਾਰ ਵ ਉਹ ਖਾਈ ਜਾਓ।
ਪਹਿਲਾਂ ਵੀ ਪੁਰਾਣੇ ਬਜ਼ੁਰਗ ਪਤਾ ਕੀ ਹੈ ਇੰਨੀਆਂ ਜ਼ਿਆਦਾ ਖੁਰਾਕਾਂ ਇੰਨਾ ਸਮਾਨ ਤਾਂ ਖਾ ਲੈਂਦੇ ਸੀ ਕਿਉਂਕਿ ਉਹ ਕੰਮ ਬਹੁਤ ਕਰਦੇ ਸੀ ਖੇਤਾਂ ਚ ਆਪਾਂ ਨਹੀਂ ਕਰਦੇ ਉਹਨਾਂ ਕੰਮ ਹੈਨਾ ਉਹ ਚੀਜ਼ ਆ ਜਾਂਦੀ ਆ
ਉਹ ਤਾਂ ਹੈਂ। ਫ਼ਿਰ ਉਹ ਵੀ ਨਾ। ਸਾਰਾ ਟਾਈਮ ਕੰਮ ਕਰਕੇ ਵੀ ਨੀ ਥੱਕਦੇ ਸੀਗੇ ਆਪਣੇ ਤਾਂ ਦੋ ਚਾਰ ਟਢੂਈ ਥੱਲੇ ਵਾਲਾ ਕੰਮ ਕੀ ਹੋਜਓ ਸਾਰਾਂ ਹੀ ਦੁੱਖਣ ਲੱਗ ਜਾਂਦਾ। ਪਤਾ ਨੀਂ
ਇਹ ਕੀ ਚੱਕਰ ਹੈਂ। ਇਹ ਆਪਣੇਂ ਚ ਜਾਣ ਕਿਉਂ ਨੀਂ ਹੈਗੀ ਏਨੀਂ।
ਆਪਣਾ ਹੈ ਹੀ ਨੀ ਕੁੱਛ ਸੈੱਟ ਆਪਣਾ ਹੈ ਹੀ ਨੀ ਬੇ। ਟਾਇਮ ਦੇ ਤਾਂ ਆਪਾਂ ਸਾਰਾ ਕੁਛ ਕਰਨਾ ਹੁੰਦਾ। ਨਾ ਖਾਣ ਦਾ ਪਤਾ ਨਾ ਪੀਣ ਦਾ ਪਤਾ ਨਾ ਸੋਣ ਦਾ ਪਤਾ ਸਹੀ ਟਾਈਮ ਦਾ
ਹੂੰ।
ਬਸ ਫੋਨ ਦੇ ਦੋ ਆਪਾਂ ਨੂੰ ਸਵਾਦ ਉਹ ਸਾਰਾ ਦਿਨ ਤੇ ਆਲਸ ਨਾਲ ਬਾਈ ਰੱਖੋ। ਕੁਛ ਕਹੋ ਨਾ ਕੰਮ ਨਾ ਦੋ।
ਸਹੀ ਕਿਹਾ ਯਾਰ ਮੈਨੂੰ ਤਾਂ ਇਹ ਨੀ ਸਮਝ ਆਉਂਦੀ ਆਪਣੇ ਮਾਂ ਬਾਪ। ਤਿ ਨਾ ਆਪਾਂ ਨੂੰ ਰੋਟੀ ਕੌਣ ਦਊਗਾ ਕਰਕੇ ਮਤਲਬ ਏਦਾਂ।
ਕੋਈ ਨੀਂ ਪੁੱਛਣ ਵਾਲਾ। ਮਾਂ ਮਾਂ ਬਾਪ ਵੀ ਸੁਣ ਲੈਂਦੇ ਆਕੜਾ ਕਰੀਏ ਤਾਂ ਵੀ ਸੁਣ ਲੈਂਦੇ ਆ ਜਿਵੇਂ ਮਰਜ਼ੀ ਕਰੋ ਤਾਂ ਵੀ ਸੁਣ ਲੈਂਦੇ ਆ
ਮਾਂ ਬਾਪ। ਬਿਨਾਂ ਕੋਈ ਨੀ ਸੁਣਦਾ। ਹਮ ਕੋਈ ਨੀ ਕਰਦਾ ਮਾਂ ਬਾਪ ਦੀ ਕੌਣ ਕਰਦਾ ਅੱਜ ਕੱਲ।
ਸਹੀ ਬਾਤ ਹੈ।
ਹਾਂ
ਹੋਰ ਦੱਸੋ ਤੁਸੀਂ ਛੱਡੋ ਹੋ ਨਾ ਹਾਂ ਰੱਬ ਦੀ ਦਯਾ ਨਾਲ ਵਧੀਆ ਨੇ। ਬਾਲੇ ਹੈਗੇ ਨੇ। ਨਹੀ ਤਾਂ ਅੱਜ਼ ਕੱਲ੍ਹ ਦਾ ਟੈਮ ਹੀ ਬਹੁਤ ਖ਼ਰਾਬ ਆ।
ਹਾਂ ਸਹੀ ਕਿਹਾ ਜਿਵੇਂ-ਜਿਵੇਂ ਸਮਾਂ ਲੰਘੀ ਜਾਂਦਾ ਟਾਈਮ ਖ਼ਰਾਬ ਆਈ ਜਾਂਦਾ
ਬਹੁਤ ਜ਼ਿਆਦਾ ਟੈਮ ਖ਼ਰਾਬ ਆ ਗਿਆਂ ਬਈ। ਹਾਂ ਨਾਲਦਿਆਂ ਤੇ ਭਰੋਸਾ ਨਾ ਘਰਦਿਆਂ ਤੇ ਵੀ ਕਈਆਂ ਤੇ ਭਰੋਸਾ ਹੈ ਨ ਟੇਡਾ ਮਾੜਾ। ਕਦੋਂ ਕੀ ਹੋ ਜੇ
ਕੋਈ ਨੀ ਕੋਈ ਗੱਲ ਨੀ ਸਭ ਸਹੀ ਹੋਊਗਾ। ਆਪ ਬਦੀ ਜੇ ਆਪਣੀ ਨੀਅਤ ਸਾਫ਼ ਹੈ
ਠੀਕ ਹੈ ਕੋਈ ਕੁਛ ਨੀ ਕਰ ਸਕਦਾ ਆਪ ਤਾਂ ਸਹੀ ਰੱਖੋ ਰੱਬ ਆਪ ਸਹੀ ਕਰੋ ਤੁਹਾਡੇ ਨਾਲ ਫੇ ਤਾਂ
ਨਾ-ਨਾ-ਨਾ-ਨਾ ਇਹਨਾਂ ਇੰਨਾ ਕਿ ਮੈਂ ਵੈਸੇ ਤੁਹਾਨੂੰ ਕਹਿੰਦੀ ਹਾਂ ਵੀ ਅੱਜ ਕੱਲ ਵੇਖ ਨੂੰ ਕੀ ਆਪਾਂ ਖ਼ਬਰਾਂ ਵੀ ਦੇਖ ਹੀ ਲੈਂਦੇ ਹਾਂ। ਕਿ ਕਿਵੇਂ ਕਿ ਇੱਕ ਨਾ ਸਾਨੂੰ ਡਰ ਹੀ ਬਹੁਤ ਲੱਗਦਾ। ਹੁਣੇ ਵੀ ਕੋਈ ਆਇਆ ਦਰਵਾਜ਼ੇ ਤੇ। ਵੀ ਇੱਕੋਦਮ ਨਾ ਵੇਖ ਕੇ ਮਤਲਬ ਸਿੱਧੀ ਦਰਵਾਜ਼ਾ ਨਹੀਂ ਖੋਲਣਾ ਚਾਹੀਦਾ ਮੇਰੀ ਮੰਮੀ ਹੁਣੀ ਤਾਂ ਇਕੱਲੇ ਹੁਣ ਤਾਂ, ਤੇਰੀ ਖੋਲ ਜਿੰਨੇ ਮੈਂ ਉਹ ਨੂੰ ਕਹਿੰਦੀ ਛੱੱਤ ਤੇ ਜਾ ਕੇ ਨਾ ਮਾ ਖੋਲ ਦੇਖ ਕੇ
ਹੂੰ,
ਤੇ ਕਿਉਂਕਿ ਪਤਾਂ ਨੀਂ ਲੱਗਦਾ ਨਾ ਕੋਈ ਕੋਈ ਕਿਵੇਂ ਕਿਵੇਂ ਸਾਰਾਂ ਕੁੱਛ ਕਰਦੇ ਆ।
ਹੂੰ
ਵੀ ਇੱਕ। ਅੰਮ੍ਰਿਤਸਰ ਦੀ ਮੈਂ ਵੇਖੀ ਸੀਗੀ ਕੋਈ ਸਰਦਾਰ ਸੀ ਬੰਦਾ ਵੇਖੋ ਸਰਦਾਰਾਂ ਤੇ ਵੀ ਨਾ ਇੰਨਾ ਭਰੋਸਾ ਹੈ ਤੇ ਉਹਨਾਂ ਦੀ ਕੌਮ ਵੀ ਵੱਖਰੀ ਹੁੰਦੀ ਐ। ਪਰ ਉਹ ਵੀ ਇਹੋ ਜਾ ਕੰਮ ਕਰਦੇ ਨਾ ਤਾਂ ਬਹੁਤ ਦੁੱਖ ਹੁੰਦਾ ਦੇਖ ਕੇ ਵੀ ਇਹਨਾਂ ਨੂੰ ਕੀ ਹੋ ਗਿਆ।
ਹੂੰ,
ਗੁਰੂਆਂ ਨੇ ਕੀ ਕੀ ਸਿਖਾਇਆ ਸੀ ਕੀ ਕੀ ਕਰੀ ਜਾਂਦੇ ਆ।
ਬਹਿਰੂਪੇ ਵੀ ਹੁੰਦੇ ਨੇ ਜੋ ਅਸਲ ਸਰਦਾਰ ਹੁੰ ਕਦੇ ਵੀ ਕੁਛ ਗ਼ਲਤ ਨੀ ਕਰਦੇ ਏ ਫੇਮ ਕਰਨ ਦੇ ਲਈ ਨਾ ਇਹ, ਕਮਿਊਨਿਟੀ ਨੂੰ ਇਹ ਸਰਦਾਰ ਬਣ ਕੇ ਗ਼ਲਤ ਕੰਮ ਕਰਦੇ ਨੇ ਲੋਕ।
ਹੋਰ ਕੀ ਤਾਂ ਇਹਨਾ ਮੇਰੇ ਲਈ ਤਾਂ ਬਹੁਤ ਰਿਸਪੈਕਟ ਹੈ ਇਹਨਾਂ ਦੀ ਬਹੁਤ ਬਹੁਤ ਜ਼ਿਆਦਾ ਪਰ ਕਈ ਜਿਹੜੇ ਨਹੀਂ ਹੈਗੇ ਨਾ ਇਸ ਲਾਇਕ ਜਾਂ ਇਹੋ ਜਿਹੇ ਗ਼ਲਤ ਕੰਮ ਕਰ ਜਾਂਦੇ ਨੇ ਉਹਨਾਂ ਕਰਕੇ ਫਿਰ ਸਾਰੇ ਉਹ ਅੱਖਾਂ ਆਏ ਸੀ ਅੰਮ੍ਰਿਤਸਰ ਵਾਲ਼ੀ ਗੱਲ਼ ਸੀ। ਜਿਹੜੀ ਤੁਹਾਨੂੰ ਦੱਸਦੀ ਹਾਂ। ਕੁੜੀ ਸੀਗੀ ਇਕੱਲੀ ਸੀ ਘਰੇ ਹੋਰ। ਤੇ ਪਤਾ ਨੀ ਕੈਮਰੇ ਵੈਮਰੇ ਚ ਕਿਵੇਂ ਉਹਨੂੰ ਪਤਾ ਲੱਗਿਆ ਬੰਦਾ ਸੀ ਚਿੱਟਾ ਜਾ ਕੁੜਤਾ ਪਾਇਆ ਬਾਈਕ ਤੇ ਆਇਆ। ਤੇ ਕੁੜੀ ਨੇ ਨਾ ਥੋੜਾ ਉਹਨੂੰ ਉਹਨੇ ਮਤਲਬ ਖੋਲਿਆ ਤੇ ਕੁਛ ਗੱਲਬਾਤ ਇਹਨਾਂ ਦੀ ਹੋਈ ਹੋਣੀ। ਕੁੜੀ ਨੇ ਮਾੜਾ ਦਰਵਾਜ਼ਾ ਖੋਲ੍ਹਿਆ ਪੁੱਛਿਆ ਵੀ ਹਾਂਜੀ ਕੌਣ ਕਿਵੇਂ ਤਾਂ ਕਹਿੰਦਾ ਵੀ ਮੈਨੂੰ ਮਾੜਾ ਜ ਪਾਣੀ ਪਿਆ ਦੋ ਤੇ ਉਹ ਕੁੜੀ ਕੁਛ ਲੈਣ ਗਈ ਆ ਅੰਦਰੋਂ ਪਾਣੀ ਪਾਣੀ ਉਵੇਂ ਹੀ ਉਹ ਥੋੜ੍ਹਾ ਜਿੇ ਦਰਵਾਜ਼ਾ ਖੋਲਿਆ ਨਾ ਹੋਰ ਜ਼ਿਆਦਾ ਖੋਲ੍ਹ ਕੇ ਅੰਦਰ ਹੀ ਵੜ ਗਿਆ। ਤੇ ਕੁੜੀ ਜਿੱਥੇ ਖੜੀ ਸੀ ਕਮਰੇ ਚ ਉੱਥੋਂ ਹੀ ਕੁੜੀ ਨੇ ਆਪ ਬਾਹਰਲਾ ਦਰਵਾਜ਼ਾ ਤਾਂ ਕੁੰਡਾ ਲਾ ਗਿਆ, ਤੇ ਉਹ ਖੋਲਦਾ ਈ ਰਹਿ ਗਿਆ। ਖੋਲ੍ਹਦਾ ਈ ਰਹਿ ਗਿਆ ਕੁੜੀ ਨੇ ਦਰਵਾਜ਼ਾ ਮਤਲਬ ਇੰਨੀ ਜ਼ੋਰ ਦੀ ਉਹਨੇ ਚਲੋ ਹਿੰਮਤ ਕਰਕੇ ਉਹਨੇ ਫੜੀ ਰੱਖਿਆ ਦਰਵਾਜ਼ਾ ਖੋਲ੍ਹਿਆ ਨੀ। ਤੇ ਐਈ ਕਈ ਮਾਰਦੇ-ਮਾਰਦੇ ਬੰਦਾ, ਜਿਹੜਾ ਸੀਗਾ ਉਹ, ਤੇ ਅਕ ਉੱਕ ਗਿਆ ਜਦੋਂ ਓਦੋਂ ਚੱਲ ਗਿਆ ਉੱਥੇ, ਇੰਨਾ ਟੈਮ ਐ ਮਾੜਾ। ਵੀ ਇਕੱਲਾ ਬੱਚਾ ਵੀ ਘਰੇ ਹੋਵੇ ਐ ਕਿਸੇ ਨੂੰ ਕਾਨੋ-ਕਾਨ ਖ਼ਬਰ ਹੋ ਜੇ ਤਾਂ, ਉਹ ਵੀ ਸਹੀ ਨੀ ਗਾ। ਕੀ ਕਿਸੇ ਦੇ ਤਰਸ ਕਰੀਏ ਕੀ ਕਿਸੇ ਤੇ, ਭਰੋਸਾ ਕਰੀਏ ਸਾਰੇ ਇੱਕੋ ਜੇ ਈ ਹੋ ਗਏ ਅੱਜ-ਕੱਲ।
ਇਹ ਤਾਂ ਫੇਰ ਆ ਹੂੰ
ਕੋਈ ਨੀ ਉਹ ਮਾਸੂਮ ਜਾ ਚਿਹਰਾ ਬਣਾ ਕੇ ਉਹਨੂੰ ਪਤਾ ਨੀ ਕੌਣ ਕਿਹੜੇ ਪਰਦੇ ਪਿੱਛੇ ਲੁਕਿਆ
ਇਹਦੀ ਗੱਲਾਂ ਦੇਖੀ, ਨਾ ਸੋਚ ਐ। ਹਾਂ
ਕੀ ਪਤਾ ਲੱਗਦਾ ਮਾਸੂਮ ਮਤਲਬ ਆਸੂ ਵੀ ਉਨ੍ਹਾਂ ਇਹਨਾਂ ਦਾ ਵੀ ਭਰੋਸਾ ਨੀ ਹੁੰਦਾ ਵੀ, ਸਹੀ ਕਰ ਈ ਰਿਐ ਸਾਹਮਣੇ ਆਲਾ ਕਿ ਬਸ ਸੱਚੀ ਐ ਕਿ ਗ਼ਲਤ ਆ ਕਿ ਫਸ ਨਾ ਜਈਏ। ਸਾਰਿਆਂ ਨੂੰ ਆਪਣੀ ਜਾਨ ਪਿਆਰੀ ਦੀ
ਹੂੰ।
ਮਾਰ ਮਾਰਨ ਵੇਲੇ ਜਿਹੜਾ ਖਾਂਦਾ ਵੀ ਏ ਛਿੱਤਰ। ਉਹਨੂੰ ਬਚਾਨ ਵੀ ਨੀ ਕੋਈ ਆਂਦਾ, ਕਿਓਂਕਿ ਉਨੂੰ ਆਪਦੀ ਜਾਨ ਪਿਆਰੀ ਐ।
ਹੂੰ-ਹੂੰ-ਹੂੰ, ਚਲੋ ਕੋਈ ਗੱਲ ਨੀ। ਹੁਣ ਦੁਪਹਿਰ ਹੋ ਗਈ ਮੈਂ ਥੋੜ੍ਹਾ ਟਾਈਮ ਵਾ ਹੁਣ ਪੜ੍ਹਦੀ ਹਾਂ ਫਿਰ ਚਾਹ ਵਗੈਰਾ ਪੀਵਾਂਗੀ
ਹੂੰ-ਹੂੰ ਪੀਲੋ-ਪੀਲੋ-ਪੀਲੋ ਮੈਂ ਵੀ ਵੇਖਾਂ ਕੁਛ ਹੈ ਕੰਮ ਕਰਨਾ ਪਿਆ। ਏਦਾਂ ਮੈਨੂੰ ਤਾਂ ਆਪ ਬਹੁਤ ਨੀਂਦ ਆ ਰੀ ਐ, ਥੋੜਾ ਜਾ ਨਾ ਸੋ ਕੇ ਦੇਖਾ ਵਾ।
ਅੱਛਾ ਸੋ ਉਹ ਥੋੜਾ ਟਾਈਮ ਉਹਦੇ ਨਾਲ ਫਿਰ ਹਾਂ ਕੰਮ ਪ੍ਰੋਡਕਟਿਵ ਹੋ ਜਾ ਚਲੋ
ਹਾਂ ਵੇਖਦੀ ਆਂ ਮੈਂ, ਪਹਿਲਾਂ ਵੇਖ ਲ ਵੀ ਕੋਈ ਕੰਮ ਕੁਮ ਤਾਂ ਹੈ ਨੀ ਕਰਨ ਜੋਗਾ। ਜ ਤਾਂ ਮੰਮੀ ਫੇਰ ਉਠਾ ਦੇਣਗੇ ਉਹਦਾ ਫੈਦਾ ਕੀ।
ਅੱਛਾ ਠੀਕ ਐ, ਸਤਿ ਸ੍ਰੀ ਅਕਾਲ ਜੀ-ਸਤਿ ਸ਼੍ਰੀ ਅਕਾਲ।